ਹੈਲੋ।
ਸਸ ਸ਼੍ਰੀਕਾਲ ਜੀ।
ਸਸ ਸ਼੍ਰੀਕਾਲ ਜੀ, ਹੋਰ ਦੱਸੋ ਤੋਡਾ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ ਘਰ ਬਾਰ ਸਭ ਠੀਕ ਐ?
ਹਾਂਜੀ-ਹਾਂਜੀ ਸਭ ਵਧੀਆ, ਪਰਮਾਤਮਾ ਦੀ ਮੇਰ ਐ।
ਸਈ ਐ, ਮ ਮੇਰ ਈ ਰਹਿਣੀ ਚਾਈਦੀ ਐ।
ਹਾਂਜੀ-ਹਾਂਜੀ, ਉਨਦੀ ਮੇਰ ਸਦਕਾ ਈ ਸਭ ਕੁਛ ਐ ਜੀ।
ਸਈ ਗੱਲ ਐ ਜੀ, ਹੋਰ ਸੁਣਾਓ ਕੀ-ਕੀ ਚੱਲ ਰਿਐ?
ਬਸ ਜੀ ਬਸ ਆ ਦੇ ਕੋ ਕੱਪੜੇ ਨਾ ਬਸ ਅੱਜ ਤੈਅ ਕਰਨ ਵਾਲੇ ਸੀ, ਮੈਂ ਉਹ ਕਰਨ ਲਗ ਗੀ।
ਐ ਵਧੀਐ।
ਹਾਂਜੀ-ਹਾਂਜੀ। ਹਾਂਜੀ-ਹਾਂਜੀ ਖਾਣਾ ਬਸ, ਰਾਤ ਦੀ ਰੋਟੀ ਤਿਆਰ ਐ। ਹਾਂਜੀ ਰਾਤ ਦੀ ਰੋਟੀ ਤਿਆਰ ਐ, ਹੁਣ ਬਸ ਬੱਚਿਆਂ ਨੂੰ ਖਵਾਵਾਂਗੇ।
ਸਈ ਗੱਲ ਐ, ਘਰ ਦੀ ਚੀਜ਼ਾਂ ਈ ਖਾਣੀ ਜਾਦਾ ਕੇ ਬਾਹਰ ਦੀਆਂ ਵੀ?
ਨਈ-ਨਈ ਜੀ ਅਸੀ ਤਾਂ ਨਾ ਘਰ ਦੀਆਂ ਬਣਾ ਲੈਣੇ ਆ, ਚਲੋ ਕਦੇ ਕਦਾਈ ਦੇਖੋ ਘਰ ਬ ਚੇ ਹੋਣ, ਤੇ ਫੇਰ ਬਾਰ ਦਾ ਵੀ ਲੈ ਆਂਦੇ ਐ।
ਸਈ ਗੱਲ ਐ, ਪਰ ਕੇਂਦੇ ਪਰ ਤਰ ਤਾ ਵੈਸੇ ਈ ਘਰੇਲੂ ਖਾਣਾ ਈ, ਜ਼ਿਆਦਾ ਵਧੀਆ ਐ। ਕਿਉਂਕਿ ਘਰੇ ਘਰ-ਘਰ ਦੀਆਂ ਚੀਜ਼ਾਂ ਦਾ ਇਹ ਫਾਇਦੇਮੰਦ ਐ, ਸਰੀਰ ਸਈ ਰੈਂਦੇ। ਪਰ ਉਹ ਬਾਰ ਦੀਆਂ ਚੀਜ਼ਾਂ ਖਾ ਕੇ, ਤਾਨੂੰ ਪਤ ਤਾ ਈ ਐ ਕਿੰਨਾ ਤੇਲ ਵਾਲਾ ਹੁੰਦੈ, ਜਿਹਦੇ ਕਾਰਨ ਬਿਮਾਰੀਆਂ ਲਗਦੀਆ ਨੇ। ਉਹ ਬਿਮਾਰੀਆਂ ਆਪਣੇ ਤਾਨੂੰ ਪਤਾ ਪਹਿਲਾਂ ਵੀ--ਹਾਂ। ਕਿੰਨੇ ਜਾ ਕੇ ਓ ਆਪ ਨੂੰ ਅੰਦਰੋ ਖ਼ਤਮ ਕਰਦੀਆਂ ਨੇ ਜੇ ਡਾਇਜੈਸ਼ਨ ਕੇਦੇ ਐ ਡ ਡਾਇਜੈਸਟ ਦੀ ਵੀ ਪ੍ਰੋਬਲਮ ਆ ਜਾਂਦੀ ਐ। ਹਾਜ਼ਮਾ ਈ ਨੀ ਹੁੰਦਾ ਜਦੋ ਰੋਟੀ ਖਾਧੀ ਪੀਤੀ।
ਹਜ਼ਮ ਨੀ ਹੁੰਦੀਆਂ ਜੀ ਚੀਜ਼ਾਂ। ਕਿੱਥੇ ਆਪਣਾ ਲੀਵਰ ਕਿੱਥੇ ਹਜ਼ਮ ਕਰਦਾ ਚੀਜ਼ਾਂ ਨੂੰ।
ਸਹੀ ਗੱਲ ਐ ਛੋਟਾ ਜੇਹਾ ਲੀਵਰ ਐ, ਓਨਦੇ ਵਿੱਚ ਆਪਾਂ ਗੰਦ ਗੰਦ ਖਾ ਲੈਂਨੇ ਆ। ਕਿਥੇ ਕੋਈ ਕੇਨਦਾ ਜੰਕ ਫੂਡ ਖਾ ਲੇ ਕਿ ਆਪਦੇ ਆਪ ਨੂੰ ਕਿੰਨਾ ਖਰਾਬ ਕਰਦੇ ਆ।
ਹਾਂਜੀ ਬਾਰ ਦਾ ਖਾਣਾ ਦੇਖੋ ਬਿਲਕੁਲ ਬਿਲਕੁਲ ਜੀ ਬਿਲਕੁਲ, ਤੁਸੀਂ ਸਹੀ ਕੇਨਦੇ ਪਏ ਓ। ਦੇਖੋ ਕਾਰ ਵਰਗੀ ਕਿੱਥੇ ਰੀਸ ਬਣਦੀ ਐ ਨਾ। ਆਪਦੇ ਹੱਥਾਂ ਨਾਲ ਸਾਫ਼ ਸਫ਼ਾਈ ਨਾ ਬਣਾ ਕੇ ਆਪਦੇ ਬੱਚਿਆਂ ਨੂੰ ਖਵਾਣਾ। ਦੇ ਪਰਿਵਾਰ ਨੂੰ
ਸਹੀ ਗੱਲ, ਓਹੀ ਘਰ ਦੀਆਂ ਚੀਜ਼ਾਂ ਚ ਤਾਨੂੰ ਪਤਾ ਈ ਐ। ਪੌਸ਼ਟਿਕ ਤੱਤ ਹੁੰਦੇ ਐ, ਤਾਜ਼ੀਆਂ ਸਬਜ਼ੀਆਂ ਆਪਾਂ ਲਆਣੇ ਆ। ਧੋਣੇ ਆ, ਕਿੰਨੀ ਵਾਰੀ ਤਾਂ ਆਪਾਂ ਧੋਣੇ ਆ ਸਾਫ਼ ਕਰਦੇ ਆ ਓਨੁੰ ਫੇਰ ਓਨੁੰ ਜਦੋਂ ਕੱਢਦੇ ਆ, ਨਾਲੇ ਸਾਲ ਆਪਾਂ ਬਾਜ਼ਾਰ ਚ ਕੀ ਹੁੰਦਾ। ਤੁਸੀਂ ਦੇ ਮੈਂ ਖੁਦ ਦੇਖਿਆ, ਤੁਸੀਂ ਮੰਨੋਗੇ ਰੈਸਟੋਰੈਂਟ ਚ ਕੀ ਹੁੰਦੇ ਆ। ਓਥੇ ਟਮਾਟਰ ਗਲੇ ਜੇੜੇ ਆ ਬਾਜ਼ਾਰ ਚੋਂ ਗਲੇ ਟਮਾਟਰ ਹੁੰਦੇ ਓ ਲਿਆ ਕੇ ਸਬਜ਼ੀਆਂ ਤੇਆਰ ਕੀਤੀਆਂ ਜਾਂਦੀਆਂ ਨੇ। ਦੇਖੋ ਆਪਾਂ ਆਹ ਖਾਂਦੇ ਆ ਫੇਰ।
ਹਾਂਜੀ। ਨਾਲੇ ਦੇਖੋ ਬਾਰ ਦਾ ਖਾਣਾ ਮਸਾਲੇਦਾਰ ਹੁੰਦਾ ਐ। ਦੇਖੋ ਕਿੱਥੇ ਪਚਦਾ ਨਾ ਅੱਜ ਦੇ ਆਪਣੇ ਸਰੀਰਾਂ ਨੂੰ। ਸਰੀਰ ਤਾਂ ਪੈਲਾ ਹੀ ਆਪਣੇ ਓਹੋ ਜੇ ਆ ਫੇਰ
ਸਹੀ ਗੱਲ ਆ।
ਦੇਖੋ ਜੀ ਮੇਰਾ ਕਾਕਾ ਨੇ ਕਿਹਾ ਬਾਰੋ ਕੇਂਦਾ ਕਿ ਮੰਮਾ ਸਬਜ਼ੀ ਨਾ ਆਜ ਬਾਰੋ ਲੈ ਆਏ ਆ। ਮੈਂ ਕਈ ਵੀ ਗਈ ਮੈਂ ਕਿਹਾ ਨਹੀਂ ਕਾ ਕਿ ਬਾਰ ਦੀ ਸਬਜ਼ੀ ਚੰਗੀ ਨੀ ਹੋਣੀ ਗੀ, ਮੈਂ ਤੈਨੂੰ ਘਰੇ ਬਣਾ ਦਿੰਦੀ ਆ। ਕਿੱਥੇ ਜੇ ਬੱਚੇ ਫੇਰ ਬੱਚਿਆਂ ਦੀ ਜਿੱਦ ਕਦੇ ਨਾ ਕਦੇ ਮੰਨੀ ਵੀ ਪੈ ਜਾਂਦੀ ਐ, ਦੇਖੋ ਜੀ ਰਾਤੀ ਖਾ ਕੇ ਸੁੱਤਾ ਓਨਦੇ ਪੇਟ ਗੈਸ, ਤਜਾਬ ਬਣ ਗਿਆ ਕਿੱਥੇ ਫੇਰ ਉਲਟੀਆਂ ਕਰਦਾ ਫਿਰੇ ਤੇ ਫੇਰ ਓ ਉਸ ਤੋਂ ਬਾਅਦ ਕਵੇ ਨਈ ਮੈਂ ਤਾਂ ਨਾ ਹੁਣ ਅੱਜ ਤੋਂ ਬਾਅਦ ਕਾਰ ਦੀ ਖਾਵਾਂਗਾ, ਮੈਂ ਕੇਹਾ ਹੁਣ ਤੈਨੂੰ ਸਮਝ ਆ ਗ ਈ ਨਾ ਆਪੇ ਕਰਦੀ ਹੀ ਖਾਏਗਾ ਹੁਣ ਤਾਂ
ਸਹੀ ਗੱਲ ਆ, ਘਰ ਦਾ ਬਣਿਆ ਖਾਣਾ ਹੀ ਵਧੀਆ ਜੇਹੜਾ
ਦੇਖੋ ਜੀ ਆਪਾਂ ਸਾਫ਼ ਸਫ਼ਾਈ ਨਾ ਬਣਾਣਾ ਹਾਂਜੀ ਸ ਚੰਗੇ ਤੇਲ ਵਰਤਣੇ
ਤਾਨੂੰ ਪਤਾ ਈ ਏ ਚੀਜ਼ ਅੱਜ-ਕੱਲ੍ਹ ਜੰਕ ਫੂਡ ਏ ਜੇਹੜਾ ਆਪਾਂ ਖਾਂਦੇ ਆਂ ਬਾਰ ਦਾ। ਓਦੇ ਚ ਕੀ ਜਆਦਾ ਚੀਨੀ ਜਆਦਾ ਹੁੰਦੀ ਏ ਜਾਂ ਨਮਕ ਜਆਦਾ ਹੁੰਦਾ, ਓਹ ਸਾਨੂੰ ਸ ਮਤਲਬ ਸਾਰੇ ਦੋਨੋਂ ਚੀਜ਼ਾਂ ਮਾਤਰਾ ਚ ਜ਼ਆਦਾ ਹੀ ਮਿਲਦੀਆਂ ਨੇ ਆਪਾਂ ਨੂੰ ਕਿਉਂਕਿ ਆਪਣੇ ਵਾਸਤੇ ਸਹੀ ਨਈ ਏ। ਪਰ ਘਾਰ ਦੇ ਵਿੱਚ ਨਮਕ ਵੀ ਘੱਟ ਪਾਣੇ ਆ ਆਪਾਂ। ਚਾਹ ਜੇ ਚਾਹ ਬਣਾ ਰਹੇ ਆ ਚੀਨੀ ਚੀਨੀ ਵੀ ਘੱਟ ਪਾਣੇ ਆ ਜਾਂ ਚੀਨ ਜੇ ਕੋਈ ਮਿੱਠੀ ਚੀਜ਼ ਬਣਾਹੇਹਾ ਕਰੇ। ਘੱਟ ਪਾਣੇ, ਆਜ-ਕੱਲ ਤਾਂ ਮੇਰੇ ਹਾਂ ਬਿਲਕੁਲ। ਜਿਮੀਂ ਗ ਤੇ ਪਰ ਆਪਾਂ ਓਨਾ ਆਪਾਂ ਫੇਰ ਓਹੀ ਗੱਲ ਤਾਈ ਤਾਂ ਬਿਮਾਰ ਹੁੰਦੇ ਆ ਆਪਾਂ। ਹੁਣ ਮੈਂ ਆਪਣੀ ਮੈਂ ਤਾਂ ਆਪਦੇ ਵੱਲੋਂ ਘਰੇ, ਹੁਣ ਤਾਂ ਅੱਜ ਕੱਲ੍ਹ ਕਿੰਨਾ ਕੁਛ ਆ ਰਿਹਾ। ਕਿੰਨੇ ਯੂਟਿਊਬ ਚੱਲ ਰ, ਕਿੰਨਾ ਕੁਛ ਚੱਲ ਰਿਹਾ, ਉਹਨਾਂ ਦੇ ਵਿੱਚ ਸਾਰਾ ਕੁੱਝ ਦਿਖ ਰਿਹਾ ਅੱਜ ਕੱਲ, ਘਰੇ ਬਾਹਰ ਦੀਆਂ ਚੀਜ਼ਾਂ ਘਰੇ ਬਣਾ ਰਹੇ ਆ ਲੋਕੀ। ਆਟੇ ਦੀਆਂ ਚੀਜ਼ਾਂ ਬਣਾ ਕੇ ਦੋ, ਬੱਚਿਆਂ ਨੂੰ ਸੂਜੀ ਦੀ ਚੀਜ਼ਾਂ ਦਾਓ, ਮੈਦਾ ਜੰਮ ਜਾਂਦਾ ਸਰੀਰ 'ਚ ਜਾ ਕੇ ਪੂਰੀ ਤਰ੍ਹਾਂ, ਗੰਦਾ ਤੇਲ ਹੁੰਦਾ।
ਹਮ ਬਿਲਕੁਲ ਸਹੀ ਗੱਲ ਆ ਜੀ, ਦੇਖੋ ਜੀ ਉਹ ਕਿਹੜੇ ਹੱਥ ਧੋਂਦੇ ਆ ਵਾਰ ਵਾਰ। ਉਹੀ ਕਿੱਥੇ, ਹੁਣ ਅੱਜ ਤੁਸੀਂ ਗਰਮੀ ਦਾ ਟੈਮ ਹੈ ਨਾ ਜੀ ਦੇਖੋ ਆਪਾਂ ਆਪ ਸਮਝਦਾਰ ਆ ਆਪਾਂ ਰਸੋਈਆਂ 'ਚ ਖੜਦੇ ਹਾਂ ਤਾਂ ਆਪਾਂ ਨੂੰ ਪਸੀਨਾ ਆ ਜਾਂਦਾ, ਪਸੀਨਾ ਆ ਜਾਂਦਾ ਆਪਣੇ ਵਰਗਾ ਵਾਰ- ਵਾਰ ਹੱਥ ਧੋਂਦਾ, ਮੂੰਹ ਧੋਂਦਾ, ਫੇਰ ਕਿਉਂਕਿ ਆਪਾਂ ਨੂੰ ਪਤਾ ਆਪਣੇ- ਆਪ ਆਪਾਂ ਆਪਦੇ 'ਘ ਘਰ ਪਰਿਵਾਰ ਚ' ਸਭ ਨੂੰ ਖਾਣਾ, ਉਹ ਜੀ ਕਿੱਥੇ ਪੁੰਜਦੇ ਨੇ। ਉਹ ਤਾਂ ਬਸ ਸਿੱਧਾ ਹੀ ਬਣਾ ਕੇ ਦੇ ਦਿੰਦੇ ਨੇ।
ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਕਹੀ ਤੁਸੀਂ।
ਕਹਿ ਹਾਂਜੀ, ਕਦੇ -ਕਦੇ ਮਜਬੂਰੀ ਹੋਵੇ ਤੇ ਦੇਖੋ, ਬੱਚਿਆਂ ਦੇ ਸ਼ੌਂਕ ਵਾਸਤੇ ਜਾਣਾ ਵੀ ਪੈਂਦਾ ਹੈ।
ਮਜਬੂਰੀ ਤੇ ਦੇਖੋ ਹਰ ਕਿਸੇ ਦੇ ਲਈ, ਕਈ ਵਾਰ ਆ ਜਾਂਦੀ ਹੈ। ਪਤਾ ਨੀ ਬਿਮਾਰ ਹੀ ਹੋ ਜਾਂਦਾ, ਪਰ ਕਹਿੰਦੇ ਆ ਜੇ ਬਿਮਾਰ ਵੀ ਹੋ ਜਾਵੇ ਨਾ ਘਰੇ ਤੁਸੀਂ ਖਿਚੜੀ ਬਣਾ ਲਓ ਹਲਕੀ ਚੀਜ਼ ਰੱਖਦਾ, ਉਹ ਤਾਂ ਮਿੰਟ ਲੱਗਦਾ ਹੈ ਉਹ ਤਾਂ ਕਿਸੇ ਨੂੰ ਕੋਈ ਕੰਮ ਜ਼ਿਆਦਾ ਕਰਨ ਦੀ ਲੋੜ ਨਹੀਂ। ਧੋ ਲਿਆ ਚਲੋ, ਘਰ ਦੇ ਕਿਸੇ ਵੱਡੇ ਨੂੰ ਜਾਂ ਛੋਟੇ ਨੂੰ ਕਹਿ ਦਓ ਕਿ ਬਾਈ ਤੁਸੀਂ ਆਪ ਬਣਾ ਲਓ। ਉਹ ਸਹੀ ਹੈ। ਬਾਰ ਦੀ ਚੀਜ਼ਾਂ ਆਪਾਂ ਮੰਗਵਾ ਕੇ ਖਾ ਤਾਂ ਲੈਂਦੇ ਹਾਂ ਆਪਾਂ ਆਪਾਂ, ਆਪਾਂ ਨੂੰ ਲੱਗਦੀ ਸਵਾਦ ਹੈ। ਕਿ ਮਸਾਲੇ ਹੁੰਦੇ ਆ, ਤੇ ਆਪਾਂ ਸਵਾਦ ਵੇਖਦੇ ਹਾਂ ਇਹ ਨੀ ਚੀਜ਼ ਵੇਖਦੇ ਆ ਆਪਣੀ ਜੀਭ ਨੂੰ ਵੇਖਦੇ ਹਾਂ, ਕਿ ਉਹ ਆਪਣਾ ਉਹ ਕਿੰਨਾ ਸਵਾਦ ਲੈ ਰਹੇ ਹੈ। ਪਰ ਇਹ ਨੀ ਪਤਾ, ਅੱਜ ਕੱਲ੍ਹ ਤੁਹਾਨੂੰ ਪਤਾ ਹੈ ਮੋਟਾਪਾ ਕਿੰਨਾ ਆ ਰਿਹਾ, ਬਿਮਾਰੀਆਂ ਵੱਧ ਰਹੀਆਂ ਨੇ ਇਸੇ ਕਰਕੇ ਤੇ ਮੋਟਾਪਾ ਘਟਾਉਣਾ ਬਹੁਤ ਔਖਾ ਹੈ, ਵਧਾਉਣਾ ਬਹੁਤ ਸੌਖਾ।
ਹਾਂਜੀ -ਹਾਂਜੀ। ਬਸ ਇਹੀ ਗੱਲ ਹੈ ਜੇ ਬੱਚਿਆਂ ਨੂੰ ਸਮਝਾਈਦਾ। ਬੱਚੇ ਜੀ ਸਿਆਣੇ ਸਮਝਦਾਰ ਨੇ, ਸਕੂਲਾਂ ਵਿੱਚ ਦੇਖੋ ਸਭ ਕੁਛ ਸਮਝਾਈ ਜਾਂਦੇ ਨੇ, ਕਿੱਥੇ ਇਹਨਾਂ ਨੂੰ ਗਤੀਵਿਧੀਆਂ ਕਰਵਾਉਂਦੇ ਨੇ, ਕਿ ਬਾਹਰ ਦੇ ਖਾਣੇ ਚ' ਕੀ ਹੁੰਦਾ, ਘਰ ਦੇ ਖਾਣੇ ਚ' ਕੀ ਹੁੰਦਾ, ਪਰ ਬੱਚੇ ਨਾ ਜੀ ਨਾਲ ਦੇ ਬੱਚਿਆਂ ਨੂੰ ਦੇਖ ਕੇ ਕਦ- ਕਦਾ ਹੀ ਜਿੱਦ ਕਰ ਲੈਂਦੇ, ਫੇਰ ਦੇਖੋ ਜੀ ਮੈਂ ਤਾਂ ਉਹਦਾ ਨਾ ਫੇਰ ਐਵੇਂ ਕਰਦੀ ਆ, ਜੇ ਬੱਚੇ ਕਿਤੇ ਮੈਗੀ- ਸ਼ੈਗੀ ਮੰਗ ਲੈਣ ਮੈਂ ਤਾਂ ਆਟੇ ਦੀਆਂ ਸੇਵੀਆਂ ਦੀ ਬਣਾ ਕੇ ਦੇ ਦਿੰਦੀ ਹਾਂ, ਤੇ ਮੇਰੇ ਬੱਚੇ ਖੁਸ਼।
ਹਾਂਜੀ, ਬਹੁਤ ਵਧੀਆ ਗੱਲ ਹੈ, ਸਭ ਮੈਂ ਜਦੋਂ ਮੇਰੇ ਬੱਚੇ ਸਕੂਲ ਜਾਂਦੇ ਬੱਚੇ ਸਕੂਲ ਕੀ ਕਰਦੇ ਸੀ, ਇਹੀ ਗੱਲ ਸੀ ਕਹਿੰਦੇ ਸੀ, ਜਦੋਂ ਰੋਟੀ ਦਿੰਦੇ ਸੀ ਵਾਪਿਸ, ਜਦੋਂ ਅਸੀਂ ਕੋਈ ਕਦੀ ਮੈਂ ਪਾ ਸਤਾ ਬਣਾ ਤਾ, ਕਦੀ ਕੋਈ ਇਹੋ ਜਹੀ ਚੀਜ਼ਾਂ ਜਿਵੇਂ ਕਹਿ ਲ ਲੋ ਕੋਈ ਤਲੀ ਚੀਜ਼ਾਂ ਬਣਾਤੀ, ਕੁਛ ਵੀ ਬਣਾ ਤਾ, ਬ੍ਰੈਡ ਪਕੌੜਾ ਬਣਾ ਤਾ, ਕੁਛ ਬਣਾ ਤਾ ਖਾ ਕੇ ਆ ਜਾ ਨਾ, ਫੇਰ ਉਹੀ ਗੱਲ ਹੈ ਫਿਰ ਉਹ ਖਾ ਉਹਨਾਂ ਬੱਚਿਆਂ ਨੂੰ ਸਵਾਦ ਲੱਗ ਗਿਆ ਨਾ, ਸਵਾਦ ਲੈਂਦੇ, ਬੱਚਾ ਹਮੇਸ਼ਾ ਸਵਾਦ ਵੇਖਦਾ। ਪਰ ਆਪਾਂ ਕਹਿੰਦੇ ਹਾਂ ਆਪਾਂ ਨੂੰ, ਕੰਟਰ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨਾ ਚਾਹੀਦਾ। ਆਪ
ਬਿਲਕੁਲ ਜੀ ਬਿਲਕੁਲ ਰੋਕਥਾਮ ਲਾਉਣੀ ਚਾਹੀਦੀ ਹੈ ਇਹਨਾਂ ਤੇ।
ਹ
ਹਾਂਜੀ ਹੁਣ ਉਹੀ ਹੈ ਨਾ ਦੇਖੋ ਜੀ ਪਹਿਲਾਂ ਵਾਲਾ ਜਿਹੜਾ ਸਮਾਂ ਸੀ ਆਪਣੇ ਬਜ਼ੁਰਗ ਸੀ। ਉਦੋਂ ਕਿੱਥੇ ਬਾਹਰ ਦਾ ਸਮਾਨ ਮਿਲਦਾ ਸੀਗਾ ਘਰੇ ਪਰੋਣਾ ਆ ਜਾਣਾ। ਹੈ ਪਰੋਣੇ ਆ ਜਾਣੇ ਕੋਈ ਆਪਣਾ ਜਵਾਈ ਆ ਜਾਣਾ। ਤੇ ਆਪਾਂ ਘਰ ਦੀਆਂ ਚੀਜ਼ਾਂ ਬਣਾਉਂਦੇ ਸੀ ਜੀ ਦੇਖੋ ਮਿੱਠਾ ਵੀ ਘਰੇ ਬਣਨਾ ਰੋਟੀ, ਸਬਜ਼ੀ ਵੀ ਘਰੇ ਬਣਨੀ ਤੇ ਫੇਰ ਸਬਜ਼ੀਆਂ ਵੀ ਦੇਖੋ ਚਾ ਪਟੀਆਂ ਚ ਬਨਣੀਆਂ ਕਿੱਥੇ ਲੱਸੀ ਪੀਆਉਣੀ ਕਿੱਥੇ ਕੀ ਕਰਨਾ। ਅੱਜ ਤਾਂ ਦੇਖੋ ਜੀ ਲੱੱਸੀਆਂ ਵੀ ਬਾਰੋ, ਦੁੱਧ ਵੀ ਬਾਰੋ, ਮੱਖਣ ਵੀ ਬਾਰੋ। ਸਾਰੀ ਚੀਜ਼ ਬਾਰੋਂ ਫਿਰ ਦੇਖੋ ਜੀ ਸਰੀਰ ਤਾਂ ਉਵੇਂ ਦਾ ਹੀ ਰਹਿ ਜਾਂਦਾ ਫਿਰ।
ਸਹੀ ਗੱਲ ਹੈ ਬਿਲਕੁਲ ਸਹੀ ਗੱਲ ਕਹੀ ਤੁਸੀਂ ਸਰੀਰ ਪਲਾਸਟਿਕ ਦੀ ਤਰ੍ਹਾਂ ਹੋ ਗਿਆ ਆਪਣਾ। ਸਰੀਰ-ਸਰੀਰ ਨੀ ਰਹਿ ਗਿਆ ਫੇਰ ਕਿਉਂਕਿ ਆਪਾਂ ਖਾ ਕੀ ਰਹੇ ਹਾਂ, ਖਾ ਕੀ ਰਹੇ ਹਾਂ।
ਹਾਂਜੀ ਉਹ ਨਾ ਜੀ ਪਚਦਾ ਨੀ ਗਾ। ਸਰੀਰਾਂ ਦੇ ਵਿੱਚ ਪਚਦਾ ਨਹੀਂ ਗਾ ਜੀ ਫੇਰ ਤਾਂ ਹੀ ਲੋਕ ਬਿਮਾਰ ਹੈ।
ਸਹੀ ਗੱਲ ਹੈ।
ਤਾਂ ਹੀ ਬਿਮਾਰੀਆਂ ਵਧੀਆ ਜੀ ਸੰਸਾਰ ਤੇ ਬਿਮਾਰੀਆਂ ਵਧਣ ਦੇ ਕਾਰਨ ਵੀ ਇਹ ਇੱਕ ਤਰ੍ਹਾਂ ਦਾ ਬਾਰ ਦਾ ਖਾਣਾ ਬਣਿਆ ਪਿਆ ਜੀ।
ਪਹਿਲਾਂ-ਪਹਿਲਾਂ ਕਦੋਂ ਲੋਕੀ ਆਹ ਚੀਜ਼ਾਂ ਹੁੰਦੀਆਂ ਸੀ ਕਦੀ ਵੇਖੀਆਂ ਸੀ। ਘਰੇ ਹੀ ਬਣਾਉਂਦੇ ਸੀ ਘਰੇ ਹੀ ਚਟਨੀ ਬਣਾਉਣੀ ਸੀ ਚਟ ਟਨੀ ਬਣਾਉਣੀ ਸੀ ਚਟਨੀਆਂ ਪੀਸ ਪੀਸ ਕੇ ਹੱਥ ਨਾਲ ਇੰਨੀ ਮਿਹਨਤ ਕਰਕੇ ਉਹ ਫੇਰ ਚ ਟਨੀ ਬਣਾਣੀ ਚਟਨੀ ਵੀ ਕੁੰਡੀ ਸੋਟੇ ਚ ਸਹੀ ਗੱਲ ਹੈ ਦਾਦੀਆਂ ਸਾਡੀਆਂ ਦਾਦੀਆਂ ਦਾ ਇਹੀ ਕੰਮ ਕਰਦੀ ਸੀ ਦਾਦੀਆਂ ਨਾਨੀਆਂ ਦਾ ਹੀ ਕੰਮ ਸੀ।
ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ।
ਜਿਹੜੀ ਘਰ ਦੀਆਂ ਚੀਜ਼ਾਂ ਉਹਨਾਂ ਵਰਗਾ ਤਾਂ ਕਹਿੰਦੇ ਕੋਈ ਹੈ ਹੀ ਨੀ ਉਸ ਤੋਂ ਰੀਸ ਹੀ ਨੀ ਕਿਸੇ ਦੀ। ਸਾਫ ਤੇ ਸੁਥਰਾ ਖਾਣਾ ਖਾਵਾਂਗੇ ਤਾਂ ਆਪਾਂ ਕਹਿੰਦੇ ਆ ਆਣ ਵਾਲਾ ਟੈਮ ਬਚਾ ਲਾਂਗੇ ਜੇ ਬੰਦੇ ਦੀ ਉਮਰ ਲੰਬੀ ਹੋ ਜੇਗੀ ਜੇ ਜ਼ਿੰਦਗੀ ਸੌਖੀ ਨਿਕ ਚੱਲ ਜੇਗੀ ਡਾਕਟਰਾਂ ਕੋਲ ਨੀ ਜਾਵਾਂਗੇ ਉਹੀ ਗੱਲ ਹੈ ਬਚਦੇ ਰਵਾਂਗੇ। ਤੁਹਾਨੂੰ ਪਤਾ ਮਿੰਟ ਚ ਕੋਲਡ ਲੱਗ ਜਾਂਦਾ ਬੱਚੇ ਥੋੜੇ ਆਈਸ ਕਰੀਮ ਖਾ ਲੈਂਦੇ ਆ ਲੈ ਕੇ ਹਾਂਜੀ ਜਿਵੇਂ ਹੁਣ ਅੱ ਦੇਖਿਆ ਹੀ ਹੈ ਮੌਸਮ ਚੱਲ ਰਹੀਆ ਇੱਕੋ ਦਮ ਗਰਮੀ ਇੱਕੋ ਦਮ ਸਰਦੀ। ਤੇ ਉਹ ਕਿਵੇਂ ਗਰਮੀ ਦੇ ਵਿੱਚ ਸਰਦੀ ਵਾਲਾ ਮੌਸਮ ਬਣ ਜਾਂਦਾ ਪਰ ਉਸ ਤੋਂ ਬਾਦ ਧੁੱਪ ਨਿਕਲ ਜਾਂਦੀ ਹੈ। ਤੇ ਉਹੀ ਹਾਲ ਹੋ ਜਾਂਦਾ।
ਹਾਂਜੀ-ਹਾਂਜੀ ਸਰੀਰ ਉਹਨੂੰ ਨੀ ਬਰਦਾਸ਼ਤ ਕਰਦਾ ਤੇ ਖਾਣਾ ਦੇਖ ਤਾਂਹੀ ਜੀ ਆਪਣਾ ਆਪਣਾ ਜਿਹੜਾ ਜੀਵਨ ਸੀਮਾ ਉਹ ਤਾਂ ਹੀ ਘੱਟਦੀ ਜਾਂਦੀ ਦੇਖੋ ਪੁਰਾਣੇ ਬਜ਼ੁਰਗ ਆਪ ਆਪਣੇ ਹੱਟੇ-ਕੱਟੇ ਤਕੜੇ ਪਏ ਨੇ ਕਿਉਂਕਿ ਉਹਨਾਂ ਨੇ ਬਾਰ ਦਾ ਨੀ ਖਾਧਾ ਜੀ। ਵਰਗੇ ਦੇ ਬੱਚੇ ਹੋਣੇ ਨਾਲ ਹੀ ਮੇਰਾ ਸ ਮੇਰੀ ਦਰਦ ਨੇ ਦੇਖੋ ਜੀ ਉਹ ਕਾਰਨ ਕਿ ਕਿਤੇ ਨਾ ਕਿਤੇ ਖਾਣਾ ਵੀ ਬਣਦਾ ਇਹਨਾਂ ਚੀਜ਼ਾਂ ਦਾ ਕਾਰਨ। ਕਿਉਂਕਿ ਤੇਲ ਭਰਿਆ ਖਾਣਾ ਖਾਣਾ। ਤੇਲ ਭਰਿਆ ਬਾਹਰੋਂ ਖਾਣਾ, ਫਿਰ ਤੇਲ ਵੀ ਆਪਣਾ ਸ਼ੁੱਧ ਨਾ ਹੋਣਾ।
ਸਹੀ ਗੱਲ ਹੈ ਕਿਉਂਕਿ ਅੱਜ ਕੱਲ੍ਹ ਤੇਲ ਵੀ ਕਿਹੜਾ ਵਧੀਆ ਆਉਦਾ, ਪਹਿਲਾਂ ਸੀ ਗਾਵਾਂ, ਮੱਝਾਂ ਘਰੇ ਰੱਖੀਆਂ ਹੋਈਆਂ ਸੀ। ਲੋਕਾਂ ਨੇ, ਤੇ ਫਿਰ ਤੁਹਾਨੂੰ ਆਪ ਨੂੰ ਪਤਾ ਕਿੰਨਾ ਵਾ ਵਧੀਆ ਰਹਿੰਦਾ ਟਾਈਮ, ਉਦੋਂ ਜਦੋਂ ਗਾਵਾਂ- ਮੱਝਾਂ ਘਰੇ ਵਧੀਆ ਰੱਖੀ ਆ ਉੱਥੋਂ ਸਾਰਾ ਕੁਛ ਤੁਹਾਨੂੰ ਫਰੈਸ਼ ਮਿਲਣਾ, ਸਾਫ਼ ਸੁਥਰਾ ਮਿਲਣਾ।
ਹਾਂਜੀ ਹਾਂਜੀ, ਤਾਜ਼ਾ-ਤਾਜ਼ਾ ਮਿਲਦਾ ਸੀਗਾ। ਜੀ ਘਰ ਦੇ ਖਾਣੇ 'ਚ ਤਾਕਤ ਹੈ।
ਹਾਂ ਤਾਕਤ ਹੈ, ਬਿਲਕੁਲ ਬਿਲਕੁਲ ਸਹੀ ਗੱਲ ਕਹੀ ਤੁਸੀਂ, ਪਹਿਲਾਂ ਵਾਲੇ ਬੰਦੇ ਤਾਈ ਜੀ ਰਹੇ ਆ ਅੱਛੀ ਤਰ੍ਹਾਂ ਉਹਨਾਂ ਦੀ ਉਮਰਾਂ ਵੀ ਲੰਬੀਆਂ ਨੇ, ਪਰ ਆਉਣ ਵਾਲੇ ਟਾਈਮ 'ਚ ਆਪਣੀਆਂ ਤਾਂ ਉਮਰ ਵੀ ਮੈਨੂੰ ਨੀ ਲੱਗਦਾ ਕਿ ਅੱਜ ਦੇ ਟਾਈਮ 'ਚ, ਮੈਨੂੰ ਸੱਠ ਸਾਲ ਤੇ ਪੈਂਹਠ ਸਾਲ ਤੋਂ ਉੱਤੇ ਵੀ ਚੜ੍ਹ ਜਾਏ।
ਹਾਂਜੀ ਹਾਂਜੀ ਆਪਾਂ ਘਰੇ ਦੇਖਲੋ ਜੀ, ਆਪਣੇ ਕੋਲ ਇੰਨੇ ਕੰਮ ਨਹੀਂ ਹੁੰਦੇ ਜਿੰਨੇ ਕੰਮ ਆਪਣੇ ਘਰ ਦੇ ਬਜ਼ੁਰਗ ਕਰ ਲੈਂਦੇ ਆ।
ਚਲੋ ਕੋਈ ਨੀ ਵਧੀਆ ਗੱਲ ਹੈ, ਅੱਗੇ ਤੋਂ ਧਿਆਨ ਰੱਖ ਚਲੋ ਹੁਣ ਜਾਂਦੇ ਹਾਂ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਮ ਤਾਂ ਕਰ, ਬ ਫ